ਹਾਂਜੀ, ਸਸ਼ ਰੀ ਕਾਲ ਭਾਅ ਜੀ।
ਸਸ਼ ਰੀ ਕਾਲ ਭਾਜੀ, ਠੀਕ ਹੋ।
ਵਧੀਆ ਜੀ, ਤੁਸੀਂ ਸੁਣਾਓ ਹੋਰ
ਬ ਹਾਂਜੀ- ਹਾਂਜੀ ਬਹੁ ਵਧੀਆ- ਵਧੀਆ, ਤੁਸੀਂ ਸੁਣਾਓ
ਹੋਰ ਵਧੀਆ ਬਸ, ਹੋਰ ਘਰ ਸਭ ਕਿੱਦਾਂ।
ਸਭ ਵਧੀਆ, ਸਭ ਵਧੀਆ ਚੱਲ ਰਿਹਾ।
ਹੋਰ, ਬਸ ਵਧੀਆ। ਹੋਰ ਤੁਹਾਡਾ ਨੇਚਰ ਵਗੈਰਾ ਨੂੰ ਲੈ ਕੇ ਕੀ ਵਿਚਾਰ ਹੈ ਜੀ, ਸਾਫ਼ ਸਫ਼ਾਈ, ਟਰੀਜ਼ ਵਗੈਰਾ ਦੇ ਉੱਪਰ।
ਦੇਖੋ ਸਾਫ਼ ਸਫ਼ਾਈ ਤੇ ਜ਼ਰੂਰੀ ਐ, ਦੇਖੋ ਸਾਫ਼ ਸਫ਼ ਭਾਜੀ ਜਿਹੜਾ ਮਰਜ਼ੀ ਕੰਮ ਲਾ ਲਓ, ਹਰ ਕੰਮ ਵਿੱਚ ਸਾਫ਼ ਸਫ਼ਾਈ ਹੋਣੀ ਜ਼ਰੂਰੀ।
ਸਭ ਪਹਿਲੇ ਸਾਫ਼ ਸਫ਼ਾਈ ਹੋਣੀ ਜ਼ਰੂਰੀ ਐ, ਬਿਲਕ
ਹਾਂ, ਇਹ ਦੇਖੋ ਕੋਈ ਵੀ ਕੰਮ ਹੋਵੇ ਨਾ, ਇਨਸਾਨ ਦੀ ਜ਼ਿੰਦਗੀ ਵਿੱਚ ਜੇ ਉਹ ਸਾਫ ਸੁਥਰਾ ਨਹੀਂ ਨਾ, ਤਾਂ ਉਹਦਾ ਮਜ਼ਾ ਨਹੀਂ ਆ ਫੇਰ।
ਬਿਲਕੁਲ ਜੀ ਬਿਲਕੁਲ।
ਤੇ ਜੇ ਗੰਦਾ ਹੋਏਗਾ, ਤੇ ਸਾਡੀ ਜ਼ਿੰਦਗੀ ਵਿੱਚ ਪ੍ਰੋਬਲਮ ਕਰੇਟ ਕਰੇਗਾ ਉਹ, ਠੀਕ ਹੈ ਨਾ, ਕੋਈ ਵੀ ਚੀਜ਼ ਲਾ ਲਓ, ਕੋਈ ਇੱਕ ਚੀਜ਼ ਨੀ, ਕੋਈ ਵੀ ਚੀਜ਼ ਲਾ ਲਓ, ਇਨਸਾਨ ਦੀ ਜ਼ਿੰਦਗੀ ਵਿੱਚ ਜਿੱਦਾਂ ਅੱਛਾ ਰੋਲ ਹੁੰਦਾ ਇਨਸਾਨ ਦੀ ਜ਼ਿੰਦਗੀ, ਦੇਖੋ ਹਰ ਇੱਕ ਚੀਜ਼ ਦਾ ਇਨਸਾਨ ਦੀ ਜ਼ਿੰਦਗੀ ਵਿੱਚ ਵੱਡਾ ਹਿੱਸਾ ਐ, ਦੇਖ ਹਰ ਇੱਕ ਚੀਜ਼ ਨਾ ਸਾਫ਼ ਸਫ਼ਾਈ ਹੋਣੀ ਚਾਹੀਦੀ ਐ, ਔਰ ਆਪਣੀ -ਆਪਣੀ ਥਾਂ ਤੇ ਹੋਣੀ ਚਾਹੀਦੀ ਐ। ਤੇ ਤਾਂਹੀ ਇਨਸਾਨ ਦੀ ਜ਼ਿੰਦਗੀ ਨਾ ਵਧੀਆ ਨਿਕਲੇਗੀ, ਤਾਂ ਇਨਸਾਨ ਨੂੰ ਕੋਈ ਪ੍ਰੋਬਲਮ ਨਹੀ ਆਏਗੀ, ਨਹੀਂ ਤਾਂ ਜੇ ਗੰਦਗੀ ਪੇਹੇਗੀ ਤਾਂ- ਇਨਸਾਨ ਦੀ ਜ਼ਿੰਦਗੀ ਤੇ ਸਮਝੋ, ਇਨਸਾਨ ਦੀ ਜ਼ਿੰਦਗੀ ਖ਼ਰਾਬ ਐ ਫਿਰ।
ਬਿਲਕੁਲ ਜੀ, ਨਹੀਂ ਭਾਜੀ ਸਾਫ਼ ਸਫ਼ਾਈ ਦਾ ਸਭ ਸੇ ਪਹਿਲਾ ਸਟੈਪ ਐ ਜੀ, ਅਗਰ ਤਾਂ ਹੁਣ ਆਪਣੇ ਘਰ ਨੂੰ ਸਾਫ਼ ਨੀ ਰੱਖੋਗੇ ਨਾ, ਸਾਨੂੰ ਮਜ਼ਾ ਹੀ ਨਹੀਂ ਆਏਗਾ, ਆਪਣੇ ਘਰ ਚ ਰਹਿਣ ਦੀ।
ਹਾਂ ਉਹ ਤੇ ਹੈ।
ਆਪਾਂ ਆਪਣੇ ਘਰ ਵਿੱਚ ਸਾਡਾ ਮਨ ਹੀ ਨਹੀਂ ਲੱਗਿਆ ਗਾ ਵੀ, ਇੰਨਾ ਗੰਦਾ ਜਿਹਾ ਘਰ ਹੈ, ਕੀ ਚ ਗੰਦਗੀ ਪਾਈਦੀ ਐ, ਆਪਣੇ ਆਪ ਨੂੰ ਨਾ ਫ਼ਿਰ ਹੁੰਦਾ ਵੀ ਸਾਫ਼ ਹੀ ਕਰੀਏ।
ਹਾਂ ਉਹ ਤੇ ਹੈ, ਦੇਖੋ ਘਰ ਦੇ ਆਪਣੇ ਘਰ ਦੇ ਅੰਦਰ ਵੀ ਸਾਫ਼ ਸਫ਼ਾਈ ਜ਼ਰੂਰੀ ਏ, ਔਰ ਘਰ ਦੇ ਬਾਹਰ ਵੀ, ਜਿੱਦਾਂ ਬਗੀਚਾ ਹੋ ਗਿਆ। ਪਾਰਕ ਹੋ ਗਿਆ, ਨਾਲੀਆਂ ਹੋ ਗੀਆਂ, ਹਰ ਚੀਜ਼ ਸਾਫ਼ ਸਫ਼ਾਈ ਹੋਣੀ ਚਾਹੀਦੀ ਐ।
ਨਹੀਂ ਭਾਜੀ, ਵੈਸੇ ਤਾਂ ਦੇਖੋ। ਕੋਈ- ਕੋਈ ਬੱਚੇ ਹੁੰਦੇ ਨੇ ਚਲੋ ਛੋਟੇ, ਉਹਨਾਂ ਨੂੰ ਨੀ ਨਾ ਪਤਾ ਹੁੰਦਾ ਵੀ, ਗੰਦ-ਗੁੰਦ ਪਾ ਜਾਂਦੇ ਨੇ। ਵੱਡਿਆਂ ਨੂੰ ਤਾਂ ਸਮਝ ਹੁੰਦੀ ਐ, ਕਿ ਵੱਡੇ ਹੀ ਨੇ ਰਖੇ ਨੇ ਭਾਂ ਉਹ ਵੀ ਬਾਹਰ ਹੀ ਪੰਨੀ ਗੇਰ ਦਿੰਦੇ ਨੇ, ਵੀ ਤੁਸੀਂ ਘਰ ਚ ਹੀ ਰੱਖ ਲਓ ਪੰਨੀ ਗ ਘਰ ਚ ਵੀ ਕੁਛ
ਸਹੀ ਕਰਾ, ਦੇਖੋ ਕਿ ਆਪਾਂ ਨਾ ਡਸਟਬਿਨ ਜ਼ਿਆਦਾ ਯੂਜ ਨਹੀਂ ਕਰਦੇ, ਆਪਾਂ ਬੜਿਆ ਕੁਛ ਕਰਦੇ ਹਾਂ। ਦੇਖੋ, ਜੇ ਘਰ ਦੇ ਬਾਹਰ ਤੁਸੀਂ ਇੱਕ ਡਸਟਬਿਨ ਰੱਖਿਆ ਹੋਏਗਾ ਨਾ। ਤੇ ਜੋ ਵੀ ਘਰ ਦਾ ਕੂੜਾ ਕਰਕਟ ਹੋਏਗਾ ਨਾ, ਤੁਸੀਂ ਆਪ ਚੱਕ ਕੇ ਉੱਥੇ ਪਾਓਗੇ ਨਾ, ਜੋ ਵੀ ਭਾਵੇਂ ਇੱਕ ਕਾਕ ਹੋਊਗਾ ਨਾ ਪੈਕਟ, ਉਹ ਵੀ ਚੱਕ ਕੇ ਤੁਸੀਂ ਪਾਓਗੇ ਨਾ ਤਾਂ ਬੱਚਾ ਤੁਹਾਨੂੰ ਵੱਡਿਆਂ ਨੂੰ ਵੇਖਦਾ ਰਹਿੰਦਾ ਨਾ, ਕਿ ਇਹ ਇੱਕ ਛੋਟਾ ਜਾ ਕਾਗਜ਼ ਏ ਤੇ ਇਹ ਉੱਥੇ ਜਾ ਕੇ ਪਾਪਾ ਪਾਉਂਦੇ ਨੇ, ਮੋਮੋ ਉੱਥੇ ਜਾ ਕੇ ਪਾਉਂਦੇ ਨਾ, ਤੇ ਉਹ ਬੱਚਾ ਐਟੋਮੈਟੀਕਲੀ ਪਾਏਗਾ ਉੱਥੇ, ਹਾਂ। ਚਾਹੇ ਬੱਚੇ ਨੂੰ ਤੁਸੀਂ ਗਾਈਡ ਨਾ ਵੀ ਕਰੋਗੇ, ਇੱਕ ਦੋ ਵਾਰ ਉਹ ਪੀਆਂ ਸੁੱਟੇਗਾ।
ਉਹ ਇੱਕ ਵਾਰੀ ਵੇਖੇਗਾ ਨਾ, ਤੇ ਉਹਨੇ ਉਸ ਦਿਨ ਜਿਵੇੈਂ ਉਹਦੇ ਸਾਹਮਣੇ ਕੋਈ ਕਾਗਜ ਪਏ ਹੋਏਗਾ, ਉਹ ਆਪ ਕੇਗਾ, ਉਸ ਦਿਨ ਮੇਰੇ ਪਾਪਾ ਚੱਕ ਉਹਨੂੰ ਡਸਟਬਿਨ ਵਿੱਚ ਗੇਰ ਰਹੇ ਸੀ, ਉਹ ਫੇਰ ਉਹਨੂੰ ਆਪਣੇ ਆਪ ਨੂੰ ਹੋਏਗਾ, ਉਹ ਵੀ ਓਦਾਂ ਹੀ ਕਰੇਗਾ ਸੇਮ।
ਹਦਾ ਹੀ ਕਰੇਗਾ, ਇੱਥੋਂ ਬੱਚਾ ਸਟਾਰਟਿੰਗ ਤੋਂ ਹੀ, ਅ ਕਲੀਨੈਸ ਦੇ ਬਾਰੇ ਜਾਣੇਗਾ ਸਾਫ਼ ਸਫ਼ਾਈ ਦੇ ਬਾਰੇ ਜਾਣੇਗਾ, ਕਿ ਕਿੰਨੇ ਜ਼ਰੂਰਤ ਹੈ। ਫਿਰ ਬੱਚੇ ਚਲੋ ਨ ਛੋਟੇ ਬੱਚੇ ਨੂੰ ਗਾਈਡ ਵੀ ਬੰਦਾ ਕਰਦਾ। ਕਿ ਏਦਾਂ ਗੰਦ ਨੀ ਪਾਉਣਾ। ਅੱਛੇ ਤਰੀਕੇ ਨਾਲ ਰਹਿਣਾ, ਆਪਣੇ ਕੱਪੜੇ ਗੰਦੇ ਨੀ ਕਰਨੇ, ਇਹ ਵੀ ਸਾਫ਼ ਸੁਥਰੇ ਰੱਖਣੇ। ਚਿਗੜੇ ਚ' ਹੱਥ ਨ ਮਾਰਨਾ, ਇਹ ਕਾਗਜ਼ ਚ' ਜੋ ਵੀ ਯੂਜ ਕਰਦੇ ਹਾਂ। ਅਸੀਂ ਖਾਣ -ਪੀਣ ਵਾਲੀਆਂ, ਚੀਜ਼ਾਂ ਵੀ ਕੁਛ ਐਸੀਆਂ ਹੁੰਦੀਆਂ ਹਨ। ਆਪਾਂ ਡਸਟਬਿਨ ਨਹੀਂ ਸੁੱਟੀਏ।
ਕੁਛ ਭਾਜੀ ਹੋਣ ਨਾ ਜਿੱਦਾਂ, ਆਪਾਂ ਕਿੱਥੇ ਜਾਂਦੇ ਹਾਂ ਪਹਾੜਾਂ ਵਗੈਰਾ ਚ' ਕਦੀ ਉੱਥੇ ਵੀ ਬੰਦੇ ਜਿੱਦਾਂ, ਪਰੁ ਹੁੰਦਾ ਮਤਲਬ ਯਾਰ ਪਹਾੜ ਵਗੈਰਾ, ਸਾਰੇ ਵਧੀਆ ਲੋਕੇਸ਼ਨ ਹੁੰਦੀ ਹੈ। ਉੱਧਰ ਸਾਫ਼ ਸਫ਼ਾਈ ਬੜੀ ਪਹਿਲਾਂ ਪੁਇੰਟ ਹੈ। ਉਓਧਰ ਵਧੀਆ ਵਧੀ, ਏਆ ਹੁੰਦੇ ਲੋਕੇਸ਼ਨ ਹੁੰਦੀ ਆ ਬੱਚਿਆਂ ਨੂੰ ਉੱਧਰ ਬੰਦਿਆਂ ਨੇ ਵੱਡੇ- ਵੱਡੇ ਬੰਦੇਿਆਂ ਨੇ ਉੱਥੇ ਗੰਦ ਪਾਏ ਹੁੰਦੇ ਨੇ ਵੀ, ਤੁਸੀਂ ਕੋ ਕੁਛ ਖਾਂਦੇ ਹੋ, ਚੱਕ ਕੇ ਆਪਣੀ ਕਾਰ ਵਿਚ ਹੀ ਰੱਖ ਲੋਓ।
ਘਰ ਵਿੱਚ ਰੱਖੋ, ਦੂਜੀ ਗੱਲ ਕਿ, ਕੋਈ ਡਸਟਬੀਨ ਹੈ ਜਿੱ ਇੱਥੇ ਤੁਹਾਨੂੰ ਮਿਲਦਾ ਹੈ, ਜੇ ਆਪਣੀ ਕਾਰ ਵਿੱਚ ਰੱਖੋਗੇ, ਪੋਲੀਥੋਨੀ ਪਾ ਕੇ ਜਿੱਥੇ ਵੀ ਰਾਹ ਜਾਦੇ, ਤੁਹਾਨੂੰ ਕੋਈ ਡਸਟਬਿਨ ਮਿਲ ਰਿਹਾ, ਉੱਥੇ ਵਿੱਚ ਉਹ ਦੇ ਸੁੱਟ ਦੋ। ਠੀਕ ਹੈ ਨਾ। ਤੇ ਵਧੀਆ ਰਹੇਗਾ। ਦੇਖੋ, ਸਾਡਾ ਫਿਰ ਵਾਤਾਵਰਨ ਨਾ ਇਹ ਜਿਹੜਾ ਹੁੰਦਾ ਨਾ ਇਹ ਖ਼ਰਾਬ ਨੀ ਹੋਏਗਾ, ਤੇ ਇਹ ਵਧੀਆ ਰਹੇਗਾ। ਤੇ, ਫੇਰ ਸਾਡੇ ਇਨਸਾਨਾਂ ਲਈ ਚੰਗਾ ਨਾ, ਅਸੀੇ ਆਪਣਾ ਵਾਤਾਵਰਨ ਗੰਦਾ ਹੀ ਕਰ ਦਿਆਂਗੇ, ਸਾਨੂੰ ਅੱਛੇ ਆਕਸੀਜਨ ਕਿੱਥੋਂ ਮਿਲਣੇ ਆ, ਪੇੜ- ਪੌਦੇ ਖ਼ਰਾਬ ਹੋ ਜਾਣਗੇ।
ਬਿਲਕੁਲ, ਭਾਜੀ, ਬਿਲਕੁਲ ਹੁਣ
ਇਨਸਾਨ ਦੀ ਲਾਈਫ ਤੇ ਇਫੈਕਟ ਪਏਗਾ ਨਾ।
ਹਾਂਜੀ। ਇਹ ਵੀ ਗੱਲ ਆ ਤੁਹਾਡੀ ਬਿਲਕੁਲ ਠੀਕ ਸਾਫ਼- ਸਫ਼ਾਈ ਤੇ ਭਾਜੀ ਹੁਣ ਆਪਾਂ- ਆਪ ਹਾਂਜੀ- ਹਾਂਜੀ। ਬੋਲੋ- ਬੋਲੋ
ਮੈਂ ਕਿਹਾ ਵਾਤਾਵਰਨ ਆਪਾਂ ਜਿੰਨਾ ਸਾਫ- ਸੁਥਰਾ ਰੱਖਾਂ ਕਲੀਨ ਕਰਕੇ ਰੱਖਾਂ ਇੰਨਾ ਸਾਨੂੰ ਤਾਜ਼ੀ ਹਵਾ ਮਿਲੇਗੀ। ਸਾਡੀ ਲਾਈਫ ਨਾ ਹੈਲਦੀ ਰਹੇਗੀ। ਫਿਰ ਅਸੀਂ ਖੁਸ਼ ਰਵਾਂਗੇ। ਵਰਨੇ ਵਨ ਸਾਡੀ ਜ਼ਿੰਦਗੀ ਵਿੱਚ ਖੁਸ਼ ਰਹਿਣ ਦਾ ਤਰੀਕਾ ਵੀ ਇੱਕ ਵੱਧ ਤਵਰਨ ਦਾ ਵੀ ਬੜਾ ਰੋਲ ਪਲੇਅ ਕਰਦਾ ਹੈ। ਕਿ ਇਨਸਾਨ ਉੱਥੇ, ਜ਼ਿਆਦਾ ਦੇਖੋ ਜੇ ਜਿਹੜੇ ਕੋਈ ਲੋਕ- ਲੋਕ ਨਾ ਅੱਛੀਆਂ ਜਗ੍ਹਾ ਤੇ ਰਹਿੰਦੇ ਨੇ। ਠੀਕ ਹੈ ਨਾ ਜਿੱਥੇ ਵਾਤਾਵਰਨ ਬਹੁਤ ਹੀ ਅੱਛਾ ਹੈ। ਏ ਨੰਬਰ ਦਾ ਕਹਿ ਸਕਦੇ ਹਾਂ ਕਿ, ਵੰਨ ਨੰਬਰ ਦਾ ਵਾਤਾਵਰਨ ਹੈ, ਉੱਥੇ ਦੇ ਲੋਕ ਤੁਸੀਂ ਦੇਖ ਕਿਉਂਕਿ ਉਹ ਏਦਾਂ ਮਹਿਸੂਸ ਨਹੀਂ ਰਹਿੰਦੇ। ਐ ਵ ਟੈਸ਼ਨਾਂ ਨਹੀਂ ਰਹਿੰਦੇ, ਮਤਲਬ ਉਹਦਾ ਚਿਹਰਾ ਉਹਨਾ ਲੋਕਾਂ ਦਾ ਨਾ ਖਿਲਿਆ -ਖਿਲਿਆ ਰਹਿੰਦਾ ਹੈ। ਦੇਖ ਕੇ ਵੀ ਬੰਦਾ ਸੋਹਣਾ ਲੱਗਦਾ। ਕਹਿੰਦੇ ਵੀ ਤੁਸੀਂ ਉੱਥੋਂ ਦੇ ਨ ਤਾਂ ਹੀ ਉਹਦੇ ਏਰੀਏ ਵਾਂਗੂ, ਤੁਸੀਂ ਇੰਨੇ ਸੋਹਣੇ ਹੋ।
ਹਾਂ, ਬਿਲਕੁਲ, ਜੀ, ਬਿਲਕੁਲ ਹੁਣ ਭਾਜੀ ਆਪਾਂ ਜਿੱਦਾਂ ਦੇਖੀਏ ਹੁਣ ਜਿੱਦਾਂ ਆਪਾਂ ਸਾਫ਼- ਸਫ਼ਾਈ ਨੂੰ ਕਰਦੇ ਹਦੇ ਤੇ ਆਪਾਂ ਕੋਈ ਢਾਬੇ ਵਗੈਰਾ ਤੇ ਵੀ ਜਾਂਦੇ ਹਾਂ, ਅਸੀਂ ਪਹਿਲੇ ਵੇਖਦੇ ਹਾਂ। ਜਜੇ ਸਾਫ -ਸਫਾਈ ਆ ਤਾਂ ਖਾਂਨੇ ਆਸੀ, ਜੇ ਗੰਦਾ ਜਾ ਨਈ ਫੇਰ, ਫੇਰ ਨੀ ਮਨ ਕਰਦਾ ਖਾਣਦਾ।
ਹੂੰ।
ਜੇ ਗੰਦਾ ਜੇਆ ਬਨੇਆ ਹੋਆ ਨਾ ਜਿਵੇਂ ਢਾਬਾ ਜੇਆ ਬੋਤ ਗੰਦਗੀ ਜੀ ਪਈ ਹੋਵੇ। ਫ਼ਿਰ ਬੰਦੇ ਦਾ ਮਨ ਈ ਨੀ ਕਰਦਾ ਖਾਨ ਦਾ। ਅ ਬੰਦਾ ਪਾਲਾ ਮਤਲਬ ਬੰਦਾ ਏਹੀ ਦੇਖਦਾ ਵੀ, ਪੈਲੇ ਸਾਫ-ਸਫਾਈ ਕਿੰਨੀ ਰੱਖੀ ਏਨੇ ਹੱਥਾਂ ਨਾਲ਼ ਬਣਾ ਰੇਆ। ਹੱਥ ਤੇ ਏਨੇ ਗਲਵਸ ਪਦੇਨੇ। ਏ ਬੜਾ ਮਤਲਬ ਕਈਂ- ਕਈ ਹੁੰਦੇ ਨੇ ਦੇਖੋ ਕੋਈ ਵੈਮ ਵੀ ਕਰਦੇ ਨੇ ਬੋਤ, ਵੀ ਅਪਨੇ ਹੱਥਾਂ ਨਾਲ ਕੇਓ ਖਵਾ ਰੇਆ ਹੱਥ ਤੇ ਗਲਵਸ ਵੀ ਨੀ ਪਾ ਸਕਦੈ। ਸਾਫ-ਸਫਾਈ ਨੂੰ ਲੈ ਕੇ ਤੇ ਭਾਜੀ ਦੇਖ ਕੋਈ ਬੜਾ ਈ ਹੈਗਾ। ਬੰਦੇ ਕਾਫੀ ਹੈਗੇ ਜੋ ਵੈਮ ਵੀ ਕਰਦੇ ਆ ਬੋਤ।
ਹਾਂ,। ਦੇਖੋ ਓ ਚਲੋ ਹਾਈਜੀ਼ਨ ਨੂੰ, ਗਲ ਧੇਆਨ ਵਿੱਚ ਰੱਖ ਕੇ ਚਲੋ, ਜੋ ਵੀ ਆਏਗਾ ਓ ਦਸਤਾਨੇ ਹੁੰਦੇ ਨ ਗਲਵ ਸ, ਹੁੰਦੇ ਨੇ ਓ ਪਾਣੇ ਵੀ ਚਾਈਦੇ ਨ। ਹੱਥ ਨੂੰ ਠੀਕ ਐ ਨਾ, ਕਈਂ ਚੀਜਾ ਐਸੀਆਂ ਹੋਂਦੀਆਂ ਨੇ ਜਿੱਥੇ ਓ ਕੰਫਟੇਬਲ ਫੀਲ ਨਈ ਕਰ ਤੇ ਜਾਂ ਓ ਦਿੱਕਤ ਕਰਦੈ, ਓਥੇ ਫਿਰ ਬੰਦਾ ਦੇਖੋ ਅ ਇਨਸਾਨ ਦੇ ਹੱਥਾਂ ਤੋਂ ਸਬ ਤੋਂ, ਤਗੜੀ ਚੀਜ ਕੋਈ ਨੀ ਐ। ਤੇ, ਹਰ ਚੀਜ਼ ਬਨਾਉਂਦਾ ਹੈ, ਇਨਸਾਨ ਦਾ ਹੱਥ, ਠੀਕ ਹੈ ਨਾ ਹਰ ਚੀਜ਼ ਨੂੰ ਸਾਫ ਕਰਨ ਦਾ ਹੀ ਦਮ ਰੱਖਦਾ, ਇਨਸਾਨ ਦਾ ਹੱਥ ਹਰ, ਇੱਕ। ਗੰਦੀ ਕਰਨ ਦਾ ਵੀ, ਦਮ ਰੱਕਦਾ ਅਨਸਾਨ ਦਾ ਹਰ, ਅਨਸਾਨ ਦੀ ਏ ਰੱਬ ਅ ਦ , ਇੱਕ ਤਰਫੋਂ ਏ ਇਨਸਾਨ ਦੇ ਕੀ ਹੱਥ ਇੱਕ ਐਸੀ, ਕਲਾਕਾਰੀ ਵਾਲੀ ਚੀਜ਼ ਆ ਨਾ ਕਿ, ਬੰਦਾ ਸੋਚ ਨਈ ਸਕਦਾ।
ਹਾਂਜੀ, ਹਾਂਜੀ ਹੁਨ ਭਾਜੀ ਅ ਗਲੀਏ ਚ ਤੁਸੀਂ ਕਿਸੇ, ਕਿਸੇ ਵੇਖ ਹੋਨਾ ਗੰਦ ਪੇਹਂਦੈ ਕਿੰਨੇ ਮੱਛੜ ਜੇ ਹੋ ਜਾਂਦੇ ਆ। ਆ ਹੀ ਕਿਸੇ, ਦਿਨ ਕਿਸੇ ਨੁੱਕੜ ਦੇ ਮੋੜ ਦੇ ਉੱਪਰ ਕੋਈ ਕਬਾੜ ਜੇਆ ਗੇਰ ਦੇਂਦਾ ਆਪਨੇ ਘਾਰ ਦਾ, ਹਜੇ ਵੈਸੇ ਕਈਂ ਮੈਂ ਵੇਖੇਆ, ਏ ਇਸ ਟੈਮ ਤੇ ਹਰ ਮਹਲੇ ਚ ਚ ਨਾ ਜਿੱਦਾਂ ਕੋਈ ਆਪਨੇ ਸ਼ਹਿਰ ਅੰਦਰ, ਹਰ ਮਹੱਲੇ ਅੰਦਰ ਓ ਕੁੂੜੇ ਚ ਆਂਦਾ ਨੀ ਟੈਂਪੂ ਆਂਦਾ, ਕੂੜਾ ਚੱਕਨ ਵਾਲਾ ਗਾਨਾ ਲਾਏਆ ਹੂੰਦਾ ਹੋਰ ਟੈਂਪੂ ਆਂਦਾ, ਗੱਡੀ ਜੀ ਆਂਦੀ ਏ, ਓ ਹਰ ਗਲੀ ਚ ਜਾਂਦੀ ਏ ਪਰ ਓ ਬੰਦੇ ਕੋਈ- ਕੋਈ, ਏਨਾ ਆਲਸ ਕਰਦੇ ਨੇ ਬਾਰ ਆ ਕੇ, ਸੱਟ ਨਈ ਸਾਕਦੇ। ਫੇਰ ਓ ਪੂਰੋ ਦੀ, ਜਿਵੇਂ ਕੋਈ ਉੱਪਰ ਰੈਂਦਾ। ਥੱਲੇ ਨੀ ਆਂਦਾ। ਕੋਈ- ਕੋਈ ਫੇਰ ਰਾਤੀ ਅਪਨਾ ਸੈਰ ਕਰਨ ਜਾਂਦੇ ਆ, ਤਾਂ ਸੱਟਦੇ ਆ ਬਾਰ ਮੋੜ ਤੇ।
ਸਈ ਗੱਲ ਏ, ਦੇਖੋ ਹਰ ਬੰਦਾ ਆਪਣੀ ਗਲੀ਼ ਸਾਫ ਕਰਕੇ ਰੱਖੇ, ਅਪਣਾ ਘਾਰ ਸਾਫ ਰੱਖੇ, ਆਪਣੇ ਘਰ ਦੇ ਆਸਾ-ਪਾਸਾ ਸਾਫ ਕੇ ਰੱਖੇ ਨਾ, ਹਰ ਬੰਦਾ ਏ ਸੋਚ ਕਰੇ ਨਾ ਤੇ ਸਾਰਾ, ਲਾਕਾ ਆਟੋਮੈਟਿਕਲੀ ਸਾਫ ਹੋ ਜਾਏਗਾ।
ਹਾਂਜੀ, ਬਿਲਕੁਲ ਜੀ ਬਿਲਕੁਲ। ਅਪਨਾ ਨਾ ਅਪਨਾ ਅਪਨੇ ਮਹੱਲੇ ਫੇਰ ਆਪ ਈ
ਸੋਚ ਸਮਜ ਰੱਖਨੀ ਚਾਈਦੀ ਏ। ਏ ਚੱਕਰ ਏ ਠੀਕ ਏ ਨਾ, ਕਿ ਆਪਾਂ ਅੱਜ ਗੰਦ ਡਾਲਾਂਗੇ ਗੰ ਡਾਲਾਂਗੇ ਤੇ ਕੰਮ ਖ਼ਰਾਬ ਹੋਏਗਾ। ਅਸਾਂ ਗਲੋਬਲ ਵਾਰਮਿੰਗ ਨੂੰ ਛੇੜ ਰਏ ਆਂ, ਏਸ ਕੁਦਰਤ ਦੀ ਕੁਦਰਤ ਨੂੰ ਛੇੜ ਰਏ ਆਂ। ਕੁਦਰਤ ਨੂੰ ਅਸੀਂ ਸੇ਼ੜਾਂਗੇ ਨਾ, ਤੇ ਕੁਦਰਤ ਜੇ ਇਨਸਾਨਾਂ ਨੂੰ ਫੇਰ ਜੇ ਛੇੜੇਆ ਨਾ ਤੋ ਇਨਸਾਨ ਫੇਰ ਓ, ਬਰਦਾਸ਼ ਨੀ ਕਰ ਸਕਣਗੇ।
ਤਾਂ ਨ ਹਮੇਸ਼ਾ ਫੇਰ, ਬਿਮਾਰ ਈ ਹੂੰਦੇ ਨੇ।
ਹੁਨ ਦੇਖੋ, ਅਸੀਂ ਨਦੀਆਂ- ਨਾਲੇਆਂ ਵਿੱਚਲਾ ਅਸੀਂ ਗੰਦ ਪਾਂਦੇ ਆ, ਨਾ ਕੋਈ ਵੀ ਚੀਜ ਦੀ, ਪਲਾਸਟਿਕ ਦੀ ਚੀਜ ਜਾ ਕੋਈ ਵੀ ਚੀਜ ਐਕਸ, ਵਾਈ ਜੇੱਡ, ਕੋਈ ਵੀ ਚੀਜਾ ਸੁੱਟਦੇ ਆ। ਨਾਲੀ਼ਆਂ, ਨਦੀਆਂ ਗੰਦੀਆਂ ਕਰ ਦਿੰਦੇ ਆਂ। ਏ ਓ ਨਾਲੀ਼ਆਂ ਗੰਦੀਆਂ ਦਾ ਪਾਣੀ, ਨਾਲੇ਼ਆਂ ਦਾ ਸਾਡੀਆਂ ਫਸਲਾਂ ਫਸਲਾਂ ਵਿੱਚ ਆ ਜਾਂਦਾ ਏ। ਠੀਕ ਐ ਨਾ, ਤੇ ਸਾਡੀਆਂ ਫਸਲਾਂ ਆਪਾਂ ਕਿੰਨਾ ਵੀ ਭਾਜੀ ਵਦੀਆ ਬੀ ਨਾ ਖੇਤੀ ਚ ਆਪ
ਓਵੀ ਜਦੋਂ ਤੱਕ ਓਨੂੰ ਆਹੋ, ਵਦੀਆ ਪਾਣੀ ਨੀ ਮਿਲੇਗਾ ਨਾ, ਵਦੀਆ ਓਹਨੂੰ ਖਾਦ ਨੀ ਮਿਲੇਗੀ।
ਹੂੰ, ਤੇ ਉਹ ਗਰੋ ਨਹੀਂ ਕਰ ਪਾਏਗਾ। ਹੂੰ, ਖੇਤੀ ਤੇ ਖਰਾਬ ਹੀ ਨਿਕਲੇਗੀ।
ਹੁਣ, ਭਾਜੀ ਪਿੱਛੇ ਗੇਹੂੰ ਦਾ ਸੀਜਨ ਆਉਂਦਾ। ਕਿਸੇ- ਕਿਸੇ ਦੀ ਗੇਹੂੰ ਇੰਨੀ ਸਵਾਦ ਹੁੰਦੀ ਹੈ, ਨਾ। ਇੰਨਾ ਵਧੀਆ ਉਹਨੇ ਕੇਅਰ ਕੀਤੇ ਹੁੰਦੀ। ਮਤਲੱਬ ਇੱਕ ਪਤਾ ਲੱਗਦਾ ਹੈ ਕਿ, ਵੀ ਹਾਂ ਬੰਦੇ ਨੇ ਤੇਰੀ ਕੇ, ਨਾਲ ਉਗਾ ਕੇ ਵਧੀਆ, ਤਰੀਕੇ ਨਾਲ ਇਹਦੀ ਕੇਅਰ ਕੀਤੀ ਹੈ। ਹੁਣ ਕਿਸੇ- ਕਿਸੇ ਦੀ ਹਾਂ ਪਾਣੀ ਅੱਛਾ। ਹੁਣ ਕਿਸੇ- ਕਿਸੇ ਦੀ ਹੁੰਦੀ ਉਹ ਗੰਦਾ ਪਾਣੀ ਹੁੰਦਾ ਵਾ। ਗੇਹੂੰ ਦਾ ਟੇਸਟ ਇਨਾ ਮਜ਼ੇਦਾਰ ਨਹੀਂ ਹੁੰਦਾ ਵਾ। ਹੈ ਤਾਂ ਦੇਖੋ ਚਲੋ ਸਾਰੀ, ਇੱਕ ਹੀ ਚੀਜ਼। ਪਰ ਨਾਂ, ਕੋਈ- ਕੋਈ ਨਾ ਮਤਲੱਬ ਥੋੜਾ ਵਧੀਆ ਚੀਜ਼, ਮਤਲੱਬ ਬੰਦੇ ਕਹਿੰਦੇ ਨੇ, ਬਈ ਆਪਾਂ ਜਿੱਦਾਂ ਆਪਣੇ ਘਰ ਖਾਣਾ। ਭਾਰਤ ਦੇ ਲੋਕ, ਉਹ ਵੀ ਆਪਣੇ ਘਰ ਖਾਂਦੇ ਨੇ।
ਹੂੰ, ਦੇਖੋਂਗੇ ਜਿੱਦਾਂ ਦੇਖੋ, ਇੱਕ ਇਨਸਾਨ ਹੁੰਦਾ ਜੇ, ਇਨਸਾਨ ਅੱਛੀ ਡਾਈਟ ਖਾਂਦਾ ਨਾ, ਉਹਦੀ ਸਿਹਤ ਬੜੀ ਅੱਛੀ ਹੁੰਦੀ ਹੈ।
ਹਾਂਜੀ- ਹਾਂਜੀ ਇੱਕ ਥੋੜਾ ਅੱਧੇ, ਫਾਸਟ ਫੂਡ ਖਾਂਦਾ ਹੈ। ਉਹਦੀ ਸਿਹਤ ਇੰਨੀ ਉਹ ਨੀ ਹੁੰਦੀ ਉਹਨੂੰ ਮੋਟਾ ਜਿਹਾ ਹੋ ਜਾਂਦਾ
ਅੱਛੀ ਡਾਇਟ ਖਾਂਦਾ ਤਾਂ ਇਨਸਾਨ ਦੀ ਸੇਜ ਦਾ ਸਾਈਜ਼ ਦਾ ਸਟਰਕਚਰ ਦੀ ਇਨਸਾਨ ਦੀ ਬੋਡੀ ਦਾ ਨਾ ਅਲੱਗ ਸ਼ੇਪ ਹੁੰਦਾ ਇੱਕ ਵਧੀਆ ਸ਼ੇਪ ਹੁੰਦਾ ਇਸ ਫਸਲਾਂ ਤੋਂ ਫਸਲਾਂ ਨੂੰ ਚੰਗਾ ਪਾਣੀ ਨਾ ਦੇਈਏ ਫਸਲਾਂ ਦਾ ਜਿਹੜਾ ਬੀਜ ਦਾ ਸਟਕਚਰ ਹੁੰਦਾ ਨਾ
ਹਾਂਜੀ, ਹਾਂਜੀ।
ਤੇ ਓ ਵੀ ਚੇਂਜ ਹੋ ਜਾਏਗਾ, ਟੇਸਟ ਵੀ ਚੇਂਜ ਹੋ ਜਾਏਗਾ। ਵਧੀਆ ਬਣੇਗਾ ਨੀ ਤੇ ਪ੍ਰੋਬਲਮ ਵੀ ਸਾਨੂੰ ਗਰੇਟ ਕਰੇਗਾ ਫਿਰ ਸਹੀ ਗੱਲ ਹੈ। ਵੇਸਣ ਤਾਂ ਪੇੜ ਪੌਦਿਆਂ ਤੇ ਵੀ ਹੁੰਦਾ ਜੇ ਅਸੀਂ ਕਰਾਂਗੇ ਉਹਨਾਂ ਨੂੰ ਗੰਦਾ ਪਾਣੀ ਲੱਗੇਗਾ ਅਹ ਕੋਲ ਗੰਦ ਪਿਆ ਹੋਏਗਾ ਪੇੜਾਂ ਦੇ ਠੀਕ ਹੈ ਬੇਟਾ ਛੋਟੇ ਪੌਦੇ ਹੁੰਦੇ ਨਾ ਇਹਨਾਂ ਦੀ ਗਰੋਥ ਅੱਛੀ ਨੀ ਹੁੰਦੀ ਫਿਰ ਬਡਾ ਦਰਖ਼ਤ ਨਹੀਂ ਬਣਦਾ ਜਿੰਨਾ ਵੱਡਾ ਦਰਖ਼ਤ ਨਹੀਂ ਬਣੇਗਾ ਦੇਖੋ ਜਿੰਨਾ ਵੱਡਾ ਦਰਖ਼ਤ ਹੋਏਗਾ ਇੰਨੀ ਜ਼ਿਆਦਾ ਹਵਾ ਦੇਣ ਦੀ
ਰੱਖਦਾ ਹੈ ਠੀਕ ਹੈ ਨਾ ਇੰਨੀ ਪੋਲਿਊਸ਼ਨ ਨੂੰ ਫਿਲਟਰ ਕਰਨ ਦੀ ਕਪੈਸਿਟੀ ਰੱਖਦਾ ਹੈ ਤੇ ਛੋਟੇ ਮੋਟੇ ਪੌਦੇ ਕਿੰਨੀ ਕੀ ਸਾਨੂੰ ਹਵਾ ਦੇਣਗੇ
ਪੇੜ ਛੋਟਾ ਪੇੜ ਉੱਗਦਾ ਹੀ ਨੀ ਵਿੱਚ ਗੰਦਗੀ ਅੰਦਰ ਪੇੜ ਉੱਗਦੇ ਨੇ ਉਥੇ ਹੀ ਅਟਕ ਜਾਂਦੇ ਨੇ ਬਸ ਬਿਲਕੁਲ ਹੀ ਨਹੀਂ ਵਰਤੇ ਹੋਰ ਉਹ ਥੋੜੇ ਟਾਈਮ ਬਾਦ ਫਿਰ ਮੁਰਝਾ ਜਾਂਦਾ ਆਪੇ ਖਤਮ ਹੋ ਜਾਂਦਾ ਪੇੜ ਹੋ
ਖ਼ਤਮ ਹੋ ਜਾਂਦਾ ਉਹਨਾਂ ਤੇ ਉਹ ਤਾਕਤ ਹੀ ਨਹੀਂ ਰਹਿੰਦੀ ਪੇਟ ਦੇ ਅੰਦਰ ਕਿ ਉਹ ਗਰੋ ਕਰ ਸਕੇ ਨਹੀਂ ਤੇ ਤੇ
ਅੱਛਾ ਲਗਾ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਸਾਫ਼ ਸਫ਼ਾਈ ਦੇ ਬਾਰੇ ਚਲੋ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ ਜੀ
ਠੀਕ ਹੈ ਸਤਿ ਸ਼੍ਰੀ
ਹਾਂਜੀ ਬੋਲੋ ਯਾਰ ਇਹ ਤਾਂ ਨਹੀਂ ਹੋਤਾ ਹੈ ਬੰਦ ਯਾਰ ਥੋੜੀ ਕੁੰਡੀ ਅੜ ਰਹੀ ਇਸ ਕੀ ਯਾਰ ਹਾਂ ਤੇ ਕਰੋ ਵਾਜ਼ਾਂ ਮਾਰੀ ਜਾ ਰਹੇ ਮੇਰੇ ਕੋਲ